ਹੈਲੋ।
ਸਤਿ ਸ਼੍ਰੀ ਅਕਾਲ ਭੈਣ ਜੀ, ਹੋਰ?
ਹਾਂਜੀ ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ-ਚਾਲ ਐ?
ਬਸ ਭੈਣ ਜੀ ਮੇਰੇ 'ਤੇ ਵਧੀਆ ਨੇ।
ਅੱਛਾ ਜੀ, ਹਾਂਜੀ ਠੀਕ ਐ ਵੀ ਹਾਂਜੀ। ਹੋਰ ਸੁਣਾਓ? ਕੁਛ ਨੀ ਬਸ ਬੱਚੇ ਕਹਿ ਰਹੇ ਨੇ, ਕਿ ਅਸੀਂ ਅਹ। ਅਸੀਂ ਕੁਲਚੇ ਛੋਲੇ ਖਾਣੇ ਨੇ।
ਅੱਛਾ, ਫੇਰ ਲਿਆ ਕੇ ਦਿੱਤੇ ਨੇ ਜਾਂ ਬਣਾਏ ਨੇ ਘਰ ਤੁਸੀਂ।
ਬਣਾ ਨੀ ਰਹੇ ਬਿਲਕੁਲ ਹਾਂਜੀ-ਹਾਂਜੀ। ਪਤਾ ਕੀ। ਹਾਂਜੀ ਨਹੀਂ ਟਾਈਮ ਬੜਾ ਲੱਗਦਾ, ਅਸੀਂ ਕਿਹਾ ਕੱਲ ਦੇਖਾਂਗੇ।
ਸਹੀ ਗੱਲ ਐ ਐਵੇਂ ਦੀ ਚੀਜ਼ਾਂ ਨੂੰ ਤਾਂ ਬੜਾ ਈ ਟਾਈਮ ਲੱਗਦਾ ਬਣਾਉਣ 'ਤੇ ਫਿਰ ਇੰਨੀ ਗ ਵਿੱਚ ਰਸੋਈ 'ਚ ਖੜ੍ਹੇ ਰਹੋ।
ਹਾਂਜੀ, ਹੋਰ ਸੁਣਾਓ?
ਹੋਰ ਭੈਣ ਜੀ? ਬੜੇ ਦਿਨ ਹੋ ਗਏ ਤੁਸੀਂ ਯਾਦ ਨਹੀਂ ਕੀਤਾ। ਤਾਂ ਮੈਂ ਸੋਚਿਆ ਮ ਤੁਹਾਨੂੰ ਫ਼ੋਨ ਕਰਕੇ ਯਾਦ ਕਰ ਲਾਂ। ਤੁਸੀਂ ਤੇ ਯਾਦ ਹੀ ਨਹੀਂ ਕਰਦੇ ਹੋ ਕੀ ਗੱਲ?
ਜਜੀ ਬਸ ਮੈਂ ਫੋਨ ਕਾਰਰ ਛੜ ਗਈ ਸੀ। ਤੇ ਮੈਂ-
ਅ ਅੱਛਾ, ਅੱਛਾ- ਅੱਛਾ ਘੁੰਮਣ ਫਿਰਨ ਗਏ ਅ ਸੀ।
ਹਾਂਜੀ, ਘੁੰਮਣ ਗਏ ਸੀ ਕੁੱਲੂ ਮਨਾਲੀ। ਹਾਂਜੀ ਬਸ ਐਵੇਂ ਮਨ ਕੀਤਾ ਕਦੀ ਕਿਧਰੇ ਗਏ ਨੀ।
ਹਾਂਜੀ ਹਾਂਜੀ
ਹਾਂਜੀ, ਮੈਂ ਕਿਹਾ ਚਲੋ ਐਦਕੀ ਘੁੰਮ ਫਿਰ ਆਈਏ।
ਸਹੀ ਗੱਲ ਹੈ ਭੈਣ ਜੀ, ਇੰਨੀ ਗਰਮੀ 'ਚ ਬੰਦਾ ਪਹਾੜਾਂ ' ਹੀ ਜਾਂਦਾ।
ਹਾਂਜੀ, ਬਹੁਤ ਆਨੰਦ ਆਇਆ ਜਾ ਕੇ ਉੱਥੇ। ਤੁਸੀਂ ਹਾਂਜੀ ਭੈਜੀ ਤੁਸੀਂ ਗਏ ਦਿ ਹੋ ਕਦੀ?
ਹਾਂਜੀ ਭੈਣ ਜੀ, ਮੈਂ ਵੀ ਗਾਈ ਦੀ ਹਾਂ, ਮੈਂ ਕੁੱਲੂ ਮਨਾਲੀ ਮੈਂ ਤਾਂ ਅੱਗੋਂ ਮਾਨੀਕਰਨ ਸਾਹਿਬ ਵੀ ਗਈ ਸੀ।
ਅੱਛਾ, ਉਹ ਮਨੀਕਰਨ ਤੇ ਬੋਤ- ਬਹੁਤ ਆਨੰਦ ਆਇਆ ਉਹਣ ਮਨੀਕਰਨ ਤੇ।
ਹਾਂ ਬੜਾ ਆਨੰਦ ਆਉਦਾ-
ਹ ਗੁਰਦੁਆਰਾ ਸਾਹਿਬ ਹੈਗਾ ਨਾ ਮਨੀਕਰਨ। ਹਾਂ ਜਜੀ
ਹਾਂਜੀ -ਹਾਂਜੀ ਗੁਰਦੁਆਰਾ ਸਾਹਿਬ ਤੁਸੀਂ ਗਏ ਸਫੈਦ ਮਨਾਲੀ?
ਨਹੀਂ, ਅਸੀਂ ਅੱਗੇ ਨਹੀਂ ਗਏ, ਨਹੀਂ ਅੱਗੇ- ਅੱਗੇ ਨੀ ਗਏ ਮਨੀਕਰਨ ਨੀ ਗਏ।
ਅੱਛਾ ਅੱਛਾ
ਅੱਛਾ ਅੱਛਾ ਉੱਥੇ ਜਿਹੜਾ ਗੁਰਦੁਆਾਰਰਾ ਸਾਹਿਬ ਹੈਗਾ। ਹਾਂਜੀ, ਉੱਥੇ ਗੁਰਦੁਆਰਾ ਸਾਹਿਬ ਹੈਗਾ।
ਹਾਂਜੀ ਹਾਂਜੀ
ਹਾਂਜੀ, ਤੇ ਉੱਥੇ ਕਹਿੰਦੇ ਨੇ ਮਤਲਬ ਅ ਗਰਮ ਪਾਣੀ ਹੁੰਦਾ ਹੈ ਵਿੱਚ- ਜੇ ਸਬਜ਼ੀਆਂ ਚੋਲ ਵਗੈਰਾ ਬਣ ਜਾਂਦੇ ਨੇ ਸੱਚ ਗੱਲ ਏ?
ਹਾਂਜੀ, ਭੈਣ ਜੀ, ਸੱਚ ਗੋੱਲ ਹੈ ਬਿਲਕੁਲ। ਅਸੀਂ ਉੱਥੇ ਗਏ ਸੀ ਨਾ, ਅਸੀਂ ਵੀ ਵੇਖਿਆ ਸੀ ਗਰਮ ਪਾਣੀ ਵਿਚ - ਚੌਲ ਵਗੈਰਾ ਰੱਖੇ ਸੀ।
ਅੱਛਾ ਅੱਛਾ ਉਹ ਕਿਸ ਤਰ੍ਹਾਂ ਬਣਾਉਂਦੇ ਨੇ ਫਿਰ?
ਭੈਣ ਜੀ, ਗਰਮ ਪਾਣੀ ' ਰਖ ਦਨਦੇ ਨੇ ਚੌਲ ਉਬਲ ਉਬਲਦੇ ਨੇ।
ਅੱਛਾ, ਉਹ ਫੇਿਰ ਉਹਦੇ- ਭਾਂਡੇ ਚ ਪਾ ਕੇ ਰੱਖਦੇ ਨੇ ਯਾ ਕਿਸੇ ਕੱਪੜੇ ਚ ਬੰਨ ਕੇ? ਪਾਉਦੇ ਨੇ ਵਿੱਚ- ਹ
ਮੇਰੀ
ਅੱਛਾ ਹੈਲੋ ਹੈਲੋ ਹੈਲੋ। ਹੈਲੋ। ਹਾਂਜੀ ਭੈਨਜੀ। ਆਵਾਜ਼ ਨੀ ਆ ਰਈ ਤੁਹਾਡੀ? ਹਾਂਜੀ ਹੈਲੋ? ਹੈਲੋ।